ਅ
ਹਾਂਜੀ
ਹੈਲੋ, ਸਸ ਸ੍ਰੀ ਕਾਲ।
ਸਸ ਸ੍ਰੀ ਕਾਲ।
ਅ ਕੀ ਹਾਲ ਚਾਲ ਠੀਕ ਹੋ ਤੁਸੀਂ
ਹਾਂਜੀ ਮੈਂ ਠੀਕ ਤੁਸੀਂ ਠੀਕ ਹੋ।
ਮੈਂ ਵੀ ਵਧੀਆ ਤੁਹਾਡੇ ਘਰ ਸਭ ਠੀਕ।
ਹਾਂਜੀ ਸਭ ਠੀਕ ਹੈ ਤੁਸੀਂ ਸੁਣਾਓ।
ਹਾਂਜੀ, ਮੈਂ ਥੂਆਨੂੰ ਯਾਦ ਈ ਕਰ ਰੀ ਸੀ। ਤੁਹਾਡੇ ਕੋਲ ਕੁਛ ਡਿਸਕਸ ਕਰਨਾ ਸੀ, ਤੁਹਾਡੇ ਨਾਲ। ਮੈਂ ਪੁੱਛਨਾ ਸੀ ਕੁੱਛ, ਮੈਂ ਨਾ ਓਥੇ ਕੀ ਕੀ ਕੈਂਦੇ ਆ, ਓਥੇ ਗਈ ਸੀ ਲਾਈਕ ਮੇਰਾ ਨਾ ਥੋੜੀ ਨਾ ਫਿਰ ਤੋ ਵੀਕਸ ਹੋਨੀ ਸਟਾਟ ਹੋ ਗਈ ਸੀ, ਲਾਈਕ ਮਤਲਬ ਮੈਂ ਖਾਂਦੀ ਇੰਨਾ ਨਈ ਸੀ ਤੇ ਮੇਰਾ ਵੇਟ ਗੇਨ ਹੋ ਰੇਆ ਸੀ। ਔਰ ਮਤਲਬ ਲਾਈਕ ਮੈਨ ਨਾ, ਬੋਤ ਕੋਜ਼ੀ ਰੈਨਾ ਪਸੰਦ ਸੀ ਲਾਈਕ ਨੇਰੇੇ ਚ ਰੈਨਾ ਪਸੰਦ ਹੋ ਗੇਆ। ਯਾਰ ਮਤਲਬ ਮੇਰਾ ਖਾਨ ਤੇ ਕੁਛ ਮਨ ਈ ਨਈ ਕਰਦਾ ਸੀ। ਮੈਨੂੰ ਭੁੱਖੀ ਨਹੀਂ ਲੱਗਦੀ ਸੀ ਲਾਈਕ ਅਗਰ ਮੈਂ ਪੂਰਾ ਦਿਨ ਕੁਛ ਨਾ ਖਾਵਾਂ ਨਾ। ਤੇ ਮੈਨੂੰ ਇਵੇਂ ਲੱਗਦਾ ਸੀ ਠੀਕ ਏ ਤੇ ਫਿਰ ਮੈਂ ਨਾ। ਉਹ ਸਟਾਰਟ ਕੀਤਾ ਜਿੰਮ ਜਾਣਾ ਸਟਾਰ ਉੱਥੇ ਸਵਿਮਿੰਗ ਵਗੈਰਾ ਸਟਾਰਟ ਕੀਤੀ। ਤੇ ਮੈਂ ਸਵਿਮਿੰਗ ਤੇ ਜਾਣ ਲੱਗੀ ਤੇ ਉਹਦੇ ਨਾਲ ਮੈਨੂੰ
ਓਕੇ
ਫੇਰ ਉਸ ਤੋਂ ਬਾਅਦ ਨਾ ਮੈ ਓ ਮਤਲਬ ਫਿਰ ਮੈਂ ਬੈਡਮਿੰਟਨ ਇਕੱਲੀ ਫਟਾਂਗੀ ਉਹ ਵੀ ਨਹੀਂੀ ਫੇਰ ਮੇਰਾ ਹੋ ਪਾਇਆ। ਤੇ ਫੇਰ ਉਸ ਤੋਂ ਬਾਅਦ ਲਾਈਕ ਹੁਣ ਮੈਂ ਤੁਹਾਡੇ ਕੋਲ ਪੁੱਛਣਾ ਸੀ ਕਿ ਮੈਂ ਐਸਾ ਕੁਛ ਕੀ ਕਰਾਂ ਮਤਲਬ ਜਿੰਮ ਕਰਾਂ ਯੋਗਾ ਕਰਾਂ ਜਾਂ ਕੋਈ ਗੇਮ ਖੇਡਾਂ ਜਿਹਦੇ ਨਾਲ ਮੈਂ ਫਿਜ਼ਕਲੀ ਫਿਟ ਹੋ ਜਾਵਾਂ।
ਹਾਂ
ਜਾਂ ਮੈਂ ਕੁੱਛ ਐਸਾ ਖਾਵਾ।
ਦੇਖੋ ਮੇਨ ਜੋ ਫਿਜ਼ਕਲੀ ਫਿਟ ਰਹਿਣਾ ਹੈ ਨਾ। ਹੈਲੋ ਹੈਲੋ
ਹੈਲੋ ਹਾਂਜੀ-ਹਾਂਜੀ
ਮੇਨ ਜੋ ਫਿਜ਼ਕਲੀ ਫਿਟ ਰਹਿਣ ਦਾ ਜੋ ਮੇਨ ਹੈ। ਹੁੰਦਾ ਹੈ ਨਾ ਉਹ ਮੇਨ ਸਾਡੀ ਡਾਇਟ ਹੀ ਹੁੰਦੀ ਹੈ। ਫਸਟ ਆਫ ਆਲ ਠੀਕ ਹੈ ਪਹਿਲਾਂ ਤਾਂ ਤੁਸੀਂ ਇਹ ਯਾਦ ਰੱਖੋ ਕਿ ਮੈਨੂੰ ਆਪਣੀ ਡਾਇਟ ਇੰਨੀ ਅੱਛੀ ਰੱਖਣੀ ਹੈ ਕਿ ਜਿਹਦੇ ਵਿੱਚ ਪ੍ਰੋਟੀਨ ਤੋਸ ਜ਼ਿਆਦਾ ਹੋਣ
ਹਾਂਜੀ
ਫਾਈਬਰ ਜ਼ਿਆਦਾ ਹੋਵੇ ਕਾਰਟਸ ਘੱਟ ਹੋਣ ਔਰ ਫੈਟ ਘੱਟ ਹੋਵੇ।
ਓਕੇ- ਓਕੇ ਤੇ ਉਹ ਸਾਨੂੰ ਪਤਾ ਕਿਵੇਂ ਚੱਲੇਗਾ ਕਿ ਕਿਦੇ 'ਚ ਜ਼ਿਆਦਾ ਕ ਫੈਟ ਏ ਕਿਤੇ ਅੰਦਰ ਕਾਬਜ਼ ਏ।
ਮੈਂ ਦੱਸਣਾ ਤੁਹਾਨੂੰ ਅ ਐਗਜਾਮਪਲ ਵਾਸਤੇ ਅਸੀਂ ਐਗ ਲੈ ਲੈਂਦੇ ਹਾਂ।
ਠੀਕ ਏ।
ਇਗਜਾਮਪਲ ਮੈਂ ਦੇ ਰਿਹਾ ਤੁਹਾਨੂੰ ਜਿਵੇਂ ਐਗ ਇੱਕ ਪ੍ਰੋਟੀਨ ਦਾ ਸੋਰਸ ਦਸਿਆ।
ਹਾਂਜੀ- ਹਾਂਜੀ
ਹੁਣ ਇੱਕ- ਇੱਕ ਐਗ ਦੇ ਅੰਦਰ ਨਾ ਚਾਰ ਤੋਂ ਪੰਜ ਗ੍ਰਾਮ ਪ੍ਰੋਟੀਨ ਮਿਲ ਜਾਂਦਾ ਸਾਨੂੰ
ਹੂੰ।
ਠੀਕ ਹੈ, ਔਰ ਦੋ-ਦੋ ਗ੍ਰਾਮ ਕ ਕਾਰਡਸ ਮਿਲ ਜਾਂਦੇ ਹੈ। ਗੁੱਡ ਕਾਰਸ ਹੁੰਦੇ ਆ ਜਿਹੜੇ ਉਹ ਠੀਕ ਹੈ। ਇੱਕ-ਇੱਕ ਤੋਂ ਪੁਆਇੰਟ ਇੱਕ ਪਰਸੈਂਟ ਸਾਨੂੰ ਫੈਟ ਮਿਲ ਜਾਂਦੀ ਹੈ।
ਠੀਕ ਏ।
ਠੀਕ ਹੈ ਹੁਣ ਅਸੀਂ ਇਹ ਬੋਲਡੈਕ ਮੈਂ ਤੁਹਾਨੂੰ ਦੱਸਣਾ ਵਾ ਬੋਲਡੈਕ ਦਾ। ਹੁਣ ਅਗਰ ਅਸੀਂ ਇਹਨੂੰ ਲੈਂਦੇ ਹਾਂ ਕੱਚਾ ਐਗ
ਓਕੇ ਅਤੇ ਮਤਲਬ ਐ ਐਗ ਹਾਂਜੀ।
ਹੁਣ ਇਹਨੂੰ ਅਸੀਂ ਤਵੇ ਤੇ ਪਾਇਆ ਓਮਲੇਟ ਬਣਾਇਆ ਅਸੀ
ਠੀਕ ਏ।
ਅਸੀਂ ਲਗਾ ਤ ਘਿਓ
ਠੀਕ ਏ।
ਠੀਕ ਅਸੀਂ ਲਗਾ ਤਾ ਬਰੈਡ
ਠੀਕ ਏ।
ਉਹ ਐਕਸਟਰਾ ਫੈਟ ਵੀ ਐਡ ਹੋ ਗਿਆ ਐਕਸਟਰਾ ਕਾਰਬੋਹਾਈਡਰੇਟ ਵੀ ਐਡ ਹੋ ਗਿਆ ਬਲੈਡ ਕਾਰਬੋਹਾਡ ਬਰੈਡ ਘਿਓ ਫੈਟ ਪਰ ਇਹ ਇਹ ਚੀਜ਼ਾਂ ਆਉਂਦੀਆਂ ਕਾਰਬੋਹਾਈਡਰੇਟ, ਫੈਟ ਜਿੰਨੀ ਵੀ ਰੋਟੀ, ਚਾਵਲ ਕੁਛ ਵੀ ਹੈ। ਇਹ ਹੁੰਦੇ ਹੈ। ਕਾਰਬੋਹਾਈਡਰੇਟ।
ਹੋ ਕਿਤੇ ਫੇਰ ਮਤਲਬ ਐਹ ਗੁੱਡ ਸੋਰਸ ਔਫ ਹੈਗੇ ਆ ਕਿ ਅਗਰ ਅਸੀਂ ਖਾ ਰਹੇ ਹਾਂ ਤਾਂ ਇਹਦਾ ਕੋਈ ਨੁਕਸਾਨ ਨਹੀਂ ਹੈ ਵਾਲੇ ਫੈਟ ਦਾ
ਜੋ ਦੇਸੀ ਘਉ ਹੈ, ਹਾਂ ਦੇਸੀ ਘਿਓ ਫੈਟ ਦਾ ਬਹੁਤ ਅੱਛਾ ਸੋਰਸ ਹੈਗਾ ਹੈ, ਅਗਰ ਅਸੀਂ ਇਹਨੂੰ ਪੰਦਰਾਂ ਤੋਂ ਵੀਹ ਗ੍ਰਾਮ ਪਰ ਡੇਲੀ ਲੈਂਦੇ ਹਾਂ ਪਰ ਡੇ ਡੋਜ਼? ਹਾਂ, ਪੰਦਰਾਂ ਤੋਂ ਵੀਹ ਗਾਰਾਮ ਲੈਂਦੇ ਆਾ ਜਿਵੇਂ ਤੁਹਾਡੀ ਏਜ ਕਿੰਨੀ ਹੈਗੀ ਹੈ?
ਮੇਰੀ ਤੇ ਟਵੈਂਟੀ ਥ੍ਰੀ
ਟਵੰਟੀ ਥ੍ਰੀ ਹੈਗਾ ਤਾਂ ਤੁਹਾਨੂੰ ਵੀਹ ਗ੍ਰਾਮ ਪਰ ਪਰਫੈਕਟ ਡੋਜ਼ ਹੈਗੀ ਹੈ। ਤੁਹਾਡਾ ਇਹ ਗੁੱਡ ਫੈਟ ਚ ਆਏਗਾ। ਅਗਰ ਅਸੀਂ ਏਹੀ ਇਹੀ ਘਿਉ ਨੂੰ ਅਸੀਂ ਜ਼ਿਆਦਾ ਲੈ ਲੈਂਦੇ ਹਾਂ ਜ਼ਿਆਦਾ ਕੁਆਂਟਿਟੀ ਪੰਜਾਹ, ਗ੍ਰਾਮ, ਸੱਠ ਗ੍ਰਾਮ, ਸੱਤਰ ਗ੍ਰਾਮ ਤੱਕ ਲੈ ਲੈਂਦੇ ਆ ਪੂਰੇ ਦਿਨ ਵਿੱਚ ਉਹ ਸਾਡੀ ਲੀਵਰ ਦੇ ਉੱਪਰ ਐਕਸਸ ਲੋਡ ਆ ਜਾਵੇਗਾ ਉਹ ਫੇਰ ਅ ਬੈਲਟ ਫੈਟ ਹੀ ਚਲਾ ਜਾਏਗਾ ਗੰਦੇ ਫੈਟ ਚਲਾ ਜਾਏਗਾ ਉਹ।
ਸਰ ਮਛਲੀ
ਹੁਣ ਇਸ ਲਈ ਕਾਰਬੋਹਾਈਡਰੇਟ ਹੁੰਦਾ ਅਗਰ ਕਾਰਬੋਹਾਈਡਰੇਟ ਅਸੀਂ ਚਾਵਲ ਬੋਇਲਡ-ਬੋਇਲਡ ਚਾਵਲ ਲੈ ਰਹਿ ਰਹੇ ਹਾਂ ਅਸੀਂ।
ਓਕੇ।
ਉਹ ਅੱਛੇ ਕਾਰਬੋਹਾਈਡਰੇਟ ਹੋ ਗਏ ਗੂਢ ਕਾਰਬੋਹਾਈਡਟ ਅਗਰ ਉਹੀ ਅਸੀਂ ਕਾਰਬੋ ਚਾਵਲ ਦੇ ਵਿੱਚ ਘਿਓ ਪਾਤਾ ਜਾਂ ਜੀਰੇ ਦਾ ਤੜਕਾ ਲਗਾਤਾ।
ਹੂੰ
ਤੇ ਉਹ ਬੈਡ ਕਾਰਬੋਹਾਈਡਰੇਟ ਹੋ ਗਏ।
ਓਕੇ ਮਤਲਬ ਫਿਜ਼ਕਲੀ ਫਿਟ ਹੋਣ ਵੈਸੇੜ ਅੱਛਾ ਖਾਨਾ ਹੈ।
ਹਾਂ, ਮੇਨ ਅਛਾ ਖਾਣਾ ਹੈ। ਤੁਸੀਂ ਵਰਕ ਆਊਟ ਜ਼ਿਆਦਾ ਨਾ ਕਰੋ ਤੁਸੀਂ ਵੋਕਿੰਗ ਵੀ ਕਰ ਲਓ ਨਾ ਫਾਸਟ-ਫਾਸਟ ਵੋਕਿੰਗ।
ਹਾਂਜੀ।
ਜਿਹਦੇ ਨਾਲ ਪੂਰਾ ਸਰੀਰ ਥੱਕ ਗਿਆ ਫਾਸਟ ਵੋਕਿੰਗ ਕਰ ਲਈ ਅਸੀਂ ਹਲਕੀ ਜਿਹੀ ਪੰਜ ਦਸ ਸੈਕਿੰਡ ਵਿੱਚ ਰਨਿੰਗ ਕਰ ਲਈ ਫੇਰ ਰੁਕ ਕੇ ਫੇਰ ਵੋਕਿੰਗ ਕਰ ਲਈ ਫੇਰ ਦਸ ਮਿੰਟ ਦਸ ਸੈਕਿੰਡ ਰਨਿੰਗ ਕਰ ਲਈ ਫੇਰ ਵੋਕਿੰਗ ਕਰ ਲੀ। ਇਨੇ ਵਿੱਚ ਹੀ ਤੁਹਾਡਾ ਸਰੀਰ ਫਿੱਟ ਹੋ ਜਾਣਾ ਪਰ ਡਾਇਟ ਅੱਛੀ ਰੱਖੋ। ਔਰ ਫਿਟ ਰੱਕੋ ਫਿਰ ਤੁਹਾਡਾ ਦਿਲ ਕਰੇ ਥੋੜਾ-ਥੋੜਾ ਜਿੰਮ ਵੀ ਕਰਨ ਲਈ ਥੋੜੀ-ਥੋੜ੍ਹੀ ਅਰਰ ਨਈ ਕਰਦਾ ਜਿਮ ਦਿਲ ਤੇ ਵੋਕਿੰਗ ਆਪਨਾ ਰੈਗੂਲਰ ਰੱਖੋ।
ਓਕੇ ਠੀਕ ਹੈ, ਵੋਕਿੰਗ ਵਗੈਰਾ ਤੇ ਲਾਈਕ ਹਾਂ, ਇਹ ਤੇ ਠੀਕ ਹੈ ਕਿਉਂਕਿ ਜਿੰਮ ਜਾਣਾ ਜਾਂ ਇਹ ਸਭ ਨਹੀਂ ਹੋ ਪਾਉਂਦਾ। ਕਿਉਂਕਿ ਅਗਰ ਨੋਰਮਲ ਵੋਕ ਕਰਨ ਆਪਣੇ ਕਿਚਨ ਤੋਂ ਉੱਤੇ ਆਉਂਨੀ ਆ, ਉਹਦੇ ਚ ਮੇ ਇਵੇਂ ਸਾਫ਼ ਫੁੱਲਣ ਲੱਗ ਜਾਂਦਾ ਹੈ ਮੇਰਾ।
ਪ੍ਰੈਕਟਿਸ ਉੱਪਰ ਗੱਲ ਆਈ ਨਾ ਆਪਣੀ ਡਾਇਟ ਅੱਛੀ ਰੱਖੋਗੇ ਨਾ ਜਦੋਂ ਤੁਸੀਂ ਜਦੋਂ ਤੁਹਾਡੀ ਬੋਇਡ ਦੇ ਅੰਦਰ ਪ੍ਰੋ ਤੁਹਾਡੀ ਬੋਡੀ ਦੇ ਅੰਦਰ ਪ੍ਰੋਟੀਨ ਜ਼ਿਆਦਾ ਔਰ ਫਾਈਬਰ ਜ਼ਿਆਦਾ ਜਾਏਗਾ ਫਾਈਬਰ ਕਿਹਦੇ ਵਿੱਚ ਹੈ? ਸਾਡੇ ਸਲਾਦ ਦੇ ਵਿੱਚ ਖੀਰੇ ਦੇ ਵਿੱਚ ਬਹੁਤ ਫਾਈਬਰ ਹੈ ਜੋ ਸਾਡਾ ਖੀਰਾ ਆਉਂਦਾ ਹੈ।
ਹਾਂਜੀ।
ਚ ਜੋ ਚਕੁੰਦਰ ਹੁੰਦੀ ਹੈ, ਚਕੁੰਦਰ ਵਿੱਚ ਵੀ ਹੈ ਚਕੁੰਦਰ ਦੇ ਬਹੁਤ ਅੱਛੇ ਇਹ ਚੀਜ਼ਾਂ ਨਾ ਸਾਡੇ ਮੈਟਾਬੋਲਿਜ਼ਮ ਨੂੰ ਔਰ ਸਾਡੇ ਲੀਵਰ ਨੂੰ ਬੜਾ ਜ਼ਿਆਦਾ ਬੂਸਟ ਕਰਦੇ ਹੈ।
ਓਕੇ।
ਹ ਕਿਉਂਕਿ ਲੀਵਰ ਨੇ ਹੀ ਖਾਣੇ ਨੂੰ ਸਾਡੇ ਪਹੁੰਚਾਉਣਾ ਏ ਲੀਵਰ ਨੇ ਹੀ ਉਹਦੇ ਤੱਤਵ ਹਉਂਦੇ ਨੇ ਉਹਦੇ ਅੰਦਰ ਦੇ ਤੱਤਵ ਹੁੰਦੇ ਨੇ ਉਹ ਸਾਰੀ ਸਾਡੀ ਬੋਡੀ ਨੂੰ ਦੇਨਾ ਏ। ਖੂਨ ਦੇ ਅੰਦਰ ਪਹੁੰਚਾਉਣਾ ਹੈ ਉਹ ਜਦ ਸਾਡਾ ਲੀਵਰ ਨੂੰ ਅਸੀ ਫੈਟ ਦੇ ਦਾਂਗੇ ਕਾਰਬੋਹਾਈਡਰੇੇਟ ਦੇ ਦਾਂਗੇ, ਬਾਹਰ ਦਾ ਖਾਣਾ ਦੇ ਦਾਂਗੇ, ਉਹਨੂੰ ਫਾਸਟ ਫੂਡ ਦੇ ਦਾਂਗੇ ਉਹ ਲੀਵਰ ਤੇ ਤੇ ਲੋੜ ਪੈ ਗਿਆ ਨਾ। ਲੀਵਰ ਨੇ ਕੰਮ ਕਰਨਾ ਬੰਦ ਕਰਤਾ ਉਹ ਫੇਰ ਸਾਡੀ ਸਾਹ ਫੁਲਣਾ ਸਾਨੂੰ ਥ ਥਕਾਵਟ-ਥਕਾਵਟ ਰਹਿਨੀ ਨੀਂਦਰ ਆਣੀ ਇਹ ਚੀਜ਼ਾਂ ਦੇ ਸਿਮਟਮ ਆਣ ਲੱਗ ਜਾਂਦੇ ਆ ਸਾਹਮਣੇ।
ਹਾਂਜੀ ਓਕੇ ਮਤਲਬ ਮੇਨ ਉੱਥੇ ਆ ਕੇ ਗੱਲ ਐ ਕਿ ਖਾਣਾ ਅੱਛਾ ਏ ਲਾਈਕ ਪ੍ਰੋਟੀਨ ਖਾਣਾ ਏ।
ਤੁਹਾਨੂੰ ਪਤਾ ਹੈ ਲੋਕੀ ਨਾ, ਤੁਹਾਨੂੰ ਪਤਾ ਲੋਕੀ ਨਾ ਲੱਖਾਂ-ਲੱਖਾਂ ਰੁਪਇਆ ਖਰਚ ਕਰਦੇ ਨੇ ਆਪਣੀ ਡਾਇਟ ਰੂਟੀਨ ਨੂੰ ਸੁਧਾਰਨ ਵਾਸਤੇ ਆਪਨੂੰ ਟੀਚਿੰਗ ਲੈਣ ਵਾਸਤੇ ਮੈਂ ਡਾਇਟ ਕੀ ਖਾਵਾਂ ਮੈਂ ਫਿਟਨੈਸ ਕਿਵੇਂ ਕਰਾਂ ਹੋਰ ਗੂਗਲ ਤੇ ਦੁਨੀਆਂ ਭਰ ਦਾ ਗਿਆਨ ਪਾਇਆ ਏ ਅਗਰ ਕੋਈ ਸਰਰਚ ਕਰਨ ਵਾਲਾ ਹੋਵੇ ਉਹ ਸਿਰਫ ਮੈਂ ਮੇਰੇ ਹਿਸਾਬ ਨਾਲ ਇੱਕ ਹਫ਼ਤੇ ਤੋਂ ਜਾਦਾ ਸਟੱਡੀ ਨੀ ਹੈਗੀ।
ਓਕੇ
ਇੱਕ ਹਫ਼ਤੇ ਤੋਂ ਜਾਦਾ ਟਾਈਮ ਨਹੀਂ ਲੱਗਦਾ ਕਿ ਅਸੀਂ ਕੀ ਖਾਣਾ ਸਾਰਾ ਦਿਨ ਕੀ ਨਹੀਂ ਖਾਣਾ ਕੀ ਹੈਲਥ ਥੀ ਹੈ ਕਿ ਅਨਹੈਲਥੀ ਹੈ ਕਿਹੜੀ ਗੁੱਡ ਫੈਟ ਹੈ ਕਿਹੜੀ ਬੈਡ ਫੈਟ ਹੈ। ਕਿਹੜੀ ਬੈਡ ਕੈਲਸਟਰ੍ਰੋਲ ਹੈ। ਕਿਹੜਾ ਗੁੱਡ ਕੋਲੈਸਟ੍ਰੋਲ ਹੈ, ਕਿਹੜਾ ਗੁੱਡ ਕਾਰਬੋਹਾਡਰੇਟ ਹੈ, ਕਿਹੜੀ ਬੈਡ ਕਾਰਬੋਹਾਈਡਰੇਟ ਹੈ। ਇੱਕ ਹਫ਼ਤੇ ਤੋਂ ਜਾਦਾ ਟਾਈਮ ਨੀ ਲੱਗਦਾ ਇਹ ਚੀਜ਼ ਨੂੰ ਸਟੱਡੀ ਕਰਨ ਤੇ।
ਓਕੇ ਉਹ ਤੇ ਫੇਰ ਅਗਰ ਸਾਨੂੰ ਥੋੜੀ ਬਹੁਤ ਨੌਲੇਜ ਆਏਗੀ ਤੇ ਉਹ ਪਤਾ ਚੱਲ ਜਾਏਗਾ ਮੈਂ ਤਾਂ ਹੀ ਤੁਹਾਨੂੰ ਕੋਲ ਕੀਤੀ ਸੀ ਕਿਉਂਕਿ ਮੈਨੂੰ ਪਤਾ ਸੀ ਕਿ ਤੁਹਾਨੂੰ ਇਸ ਸਭ ਚੀਜ਼ ਦੀ ਨੌਲੇਜ ਹੈਗੀ ਹੈ।
ਹਾਂ ਮੈਂ ਤੇ ਬਹੁਤ ਟਾਈਮ ਦਿੱ ਤਾਂ ਚੀਜ਼ ਨੂੰ ਨਾ ਬਹੁਤ ਜਾਦਾ ਟਾਈਮ ਦਿੱਤਾ ਮੈਂ ਹੁਣ ਤੇ ਨੀ ਅੱਠ, ਨੌ ਸਾਲ ਤੋਂ ਮੈਂ ਚੀਜ਼ ਤੋਂ ਟੱਚ ਵਿਚ ਹੈਗਾ।
ਕਿਉਂਕਿ ਮੇਰੀ ਏਜ ਵੀ ਫੋਟੀ ਫਾਈਵ ਦੇ ਕਰੀਬ ਹੋ ਗਈ ਹੈ। ਹੁਣ ਤੇ ਮੈਂ ਨੋ ਦਸ ਸਾਲ ਦੇ ਚੀਜ਼ ਦੇ ਟੱਚ ਚ ਨੀ ਹੈਗਾ ਨ ਮੈਂ ਬੜਾ ਜ਼ਿਆਦਾ ਟਾਈਮ ਦਿੱਤਾ ਚੀਜ਼ ਨੂੰ ਪੰਦਰਾਂ ਸਾਲ ਤੋਂ ਉੱਪਰ ਦਾ ਚੀਜ਼ ਤੇ ਟਾਈਮ ਦਿੱਤਾ ਮੈਂ।
ਓਕੇ ਤਾਂ ਹੀ ਤੁਹਾਨੂੰ ਇੰਨੀ ਨੌਲੇਜ ਏ ਹਨਾ।
ਬਹੁਤ ਕੁਛ ਹੁੰਦਾ ਵਿੱਚ ਡੀਪਲੀਆਂ ਗੱਲਾਂ ਬਹੁਤ ਕੁੱਛ ਹੁੰਦਾ ਲੇਕਿਨ ਮੈ ਓਇ ਐਂਡ ਦੀ ਐਂਡ ਕਹਿ ਰੇਆ ਨਾ ਸਿਰਫ ਹਫ਼ਤੇ ਦੀ ਸਟੱਡੀ ਹੀ ਗੋਲ ਦੇ ਉੱਤੇ ਦੁਨੀਆ ਭਰ ਦਾ ਗਿਆਨ ਪਿਆ ਬਸ ਤੁਆਨੂੰ ਇਹ ਪਤਾ ਹੋਣਾ ਚਾਹੀਦਾ ਕੇੜੀ ਗੁੱਡ ਫੈਟ ਐ? ਕੇੜੀ ਬੈਡ ਫੈਟ ਐ? ਕਿਹੜਾ ਬੈਡ ਕਾਰਬੋਹਾਈਡਰੇੇਟ ਐ ਕਿਹੜਾ ਗੁੱਡ ਹਾਈ ਅ ਕਾਰਬੋਹਾਈਡਰੇਟ ਐ ਬਸ ਐ ਚੀਜ਼ ਦਾ ਪਤਾ ਹੋਣਾ ਚਾਹੀਦਾ।
ਹਾਂਜੀ
ਹੁਣ ਅਸੀਂ ਬਾਰ ਜਾਂਦੇ ਹਾਂ ਸ਼ੌਂਕ-ਸ਼ੌਂਕ ਤੇ ਰੇਹੜੀਆਂ ਨਾਲ ਖੜੇ ਹੋ ਕੇ ਖਾ ਲੈਂਨੇ ਹਾਂ। ਉਹ ਕੀ ਹੈ ਉਹ ਨੀਰਾ ਕਚਰਾ। ਹਾਂ ਬੈਡ ਫੈਟ, ਬੈਡ ਕੈਲੇਸਟ੍ਰੋਲ ਨੀਰਾ ਕਚਰਾ ਨੀਰਾ ਕਚ ਤੁਹਾਨੂੰ ਪਤਾ ਥੋੜਾ ਵੇ ਉਹ ਕਿਧਰੋਂ ਲੈ ਕੇ ਆ ਰਿਹਾ ਸਮਾਨ ਕਿਧਰੋਂ ਕੀ ਲੈ ਕੇ ਆ ਰਹੇ ਤੁਹਾਨੂੰ ਪਤਾ ਥੋੜਾ।
ਹਾਂਜੀ ਉਹ ਤੇ ਹੈ।
ਹੂੰ।
ਸਈ ਗੱਲ ਏ ਮੈਂ ਮ ਬੀ ਮੈਂ ਤਾਂ ਆਈ ਸੀ, ਮੈਂ ਕਿਆ ਤੁਆਨੂੰ ਇੱਕ ਵਾਰੀ ਕੌਲ ਕਰਕੇ ਪੁੱਛਾਂਗੀ ਕਿਉਂਕਿ ਮੈਂ ਮਤਲਬ ਮੇਰੇ ਕੋਲ ਹੋਰ ਕੋਈ ਸੋਰਸ ਨਈ ਸੀ ਮੈਂ ਕਿਵੇ ਕਿਦੇ ਕੋਲ ਨੋਲੇਜ਼ ਲੈ ਸਕਾ ਤਾਂ ਹੀ ਮੈਂ ਤੁਹਾਨੂੰ ਕੌਲ ਕੀਤੀ। ਬਾਕੀ ਮੈਨੂੰ ਦੁਬਾਰਾ ਕੁੱਛ ਪੁੱਛਨਾ ਹੋਏਗਾ ਨਾ ਅ ਕੀ ਲਾਈਕ ਮੈਨੂੰ ਕੀ ਕਰਨਾ ਚਾਈਦਾ ਏ, ਬਾਕੀ ਹੁਣ ਮੈ ਇਸ ਚੀਜ਼ ਤੇ ਧਿਆਨ ਦਵਾਂਗੀ। ਔਰ ਬਾਕੀ ਮੈਂ ਕੁੱਛ ਪੁੱਛਨਾ ਹੋਏਗਾ ਤੇ ਮੈਂ ਤੁਆਨੂੰ ਕੌਲ ਕਰਾਂਗੀ।
ਹਾਂ, ਅ ਐਨੀ ਟਾਈਮ, ਐਨੀ ਟਾਈਮ।
ਹਾਂਜੀ। ਚਲੋ ਠੀਕ ਏ ਫਿਰ, ਸਸ਼੍ਰੀ ਕਾਲ ਸਸ਼੍ਰੀ